ਹੈਲੋ।
ਹੈਲੋ।
ਸ਼ਸ਼ੀ ਕਾਲ।
ਸ਼ਸ਼ੀ ਕਾਲ, ਕੈਸੇ ਹੋ?
ਮੈਂ ਠੀਕ ਆ। ਤੁਸੀਂ ਕਿਵੇਂ ਓ?
ਮੈਂ ਵੀ ਵਧੀਆ। ਤੁਸੀਂ ਕੀ ਕਰ ਰਹੇ ਸੀ?
ਮੈਂ ਤੇ ਕੁਛ ਨੀ ਬੈਠੀ ਦੀ ਸੀ, ਫੋਨ ਦੇਖਦੀ ਵੀ ਸੀ। ਤੁਸੀਂ ਕੀ ਕਰਦੇ ਵੈਸੇ?
ਮੈਂ ਬੱਸ ਬ੍ਰੇਕਫਾਸਟ ਕੀਤਾ ਸੀ।
ਅੱਛਾ ਕੀ ਬਣਾਇਆ ਤੁਸੀਂ ਬ੍ਰੇਕਫਾਸਟ 'ਚ'?
ਦਾਲ ਹੋਈ ਰਾਤ ਦੀ ਹੈਗੀ ਸੀ, ਮਾਹ-ਛੋਲਿਆ ਦੀ।
ਅੱਛਾ।
ਤੁਸੀਂ ਕੀ ਬਣਾਇਆ ਸੀ?
ਅਸੀਂ ਕਾਲੇ ਛੋਲੇ ਬਣਾਏ ਸੀ।
ਕਾਲੇ ਛੋਲੇ ਬਣਾਏ ਸੀ, ਅੱਛਾ।
ਨਾਲ ਅਸੀਂ ਚਾਹ ਪੀਤੀ ਸੀ।
ਅੱਛਾ, ਚਾਹ ਪੀਤੀ ਸੀ। ਅਸੀਂ ਜਲੇਬੀਆਂ ਮੰਗਵਾਈਆਂ ਸੀ, ਹਮ।
ਹੋਰ ਤੁਸੀਂ ਦੀਵਾਲੀ ਤੇ ਕੀ ਕਰਦੇ ਓ?
ਦੀਵਾਲੀ ਤੇ ਵੈਸੇ ਦੇਖੋ, ਮੇਰਾ ਸਭ ਤੋ ਮਨਪਸੰਦ ਫੈਸਟੀਵਲ ਹੈਗਾ ਐ, ਕਿਉਂਕਿ ਉਹ ਮਤ ਦੀਵਾਲੀ ਤੇ ਅਸੀਂ ਬੜੀ ਮਜ਼ਾ ਆਂਦਾ ਨਾ। ਪਹਿਲੇ ਤੇ ਲੋਗਾ ਦੇ ਘਰ ਜਾ ਕੇ ਦੀਵਾਲੀ ਦਿਉ। ਫੇਰ ਐਵੇਂ ਇੰਨੀ ਮਿਠਾਈਆਂ ਮਿਲਦੀਆਂ ਨੇ ਔਰ ਦੀਵਾਲੀ ਤੇ ਨਵੇਂ-ਨਵੇਂ
ਲੋਕਾਂ ਦੇ ਘਰ ਦੀਵਾਲੀ
ਲੋਕਾਂ ਦੇ ਘਰ ਜਾ ਕੇ ਦੀਵਾਲੀ ਹੁੰਦੇ ਆ। ਮਿਠਾਈ ਦੇ ਡੱਬੇ ਖਾਣ -ਪੀਣ ਨੂੰ ਹਾਂ। ਔਰ ਲੋਕ ਵੀ ਸਾਡੇ ਘਰ ਆਉਂਦੇ ਆ ਰਿਸ਼ਤੇਦਾਰ ਵਗੈਰਾ ਫੇਰ ਅਸੀਂ ਤੇ ਵੈਸੇ ਦੀਵਾਲੀ ਤੇ ਇੱਕ, ਦੋ ਦਿਨ ਪਹਿਲੇ ਸ਼ੋਪਿੰਗ ਕਰਨ ਚਲੇ ਜਾਂਨੇ ਆ। ਸਮਾਨ ਵਗੈਰਾ ਦੀਏ, ਰੰਗੋਲੀ ਦਾ ਸਮਾਨ ਜਿੰਨਾ ਵੀ ਹੁੰਦਾ ਏ ਟੂ ਜੈਡ। ਜਾਂ ਹੋਰ ਵੀ ਐਵੇਂ ਦੀ ਕਈ ਚੀਜ਼ਾਂ ਹੁੰਦੀਆਂ ਨੇ ਜੋ ਅਸੀਂ ਵੈਸੇ ਨਹੀਂ ਲੈ ਪਾਂਦੇ ਪਰ ਦੀਵਾਲੀ ਤੇ ਮੌਕੇ ਤੇ ਲੈ ਲੈਨੇ ਆ।
ਹਮ।
ਵੈਸੇ ਤਾਂ ਅਸੀ ਦੀਵਾਲੀ ਤੇ ਇਸ ਬਾਰ ਹੀ ਦੀਵਾਲੀ ਗਈ ਸੀ ਕਾਫ਼ੀ ਵਧੀਆ ਗਈ ਸੀ ਪਹਿਲੇ ਅਸੀਂ ਸੁਬਹ ਆਪਣੇ ਰਿਸ਼ਤੇਦਾਰਾਂ ਦੇ ਘਰ ਦੀਵਾਲੀ ਦੇਣ ਚਲੇ ਗਏ ਫੇਰ ਸ਼ਾਮ ਨੂੰ ਅਸੀਂ ਜਦੋਂ ਆਏ ਤੇ ਅਸੀਂ ਰੰਗੋ ਮੈਂ ਜਦੋਂ ਰੰਗੋਲੀ ਬਣਾ ਰਹੀ ਸੀ ਤੇ ਬਾਕੀ ਰਿਸ਼ਤੇਦਾਰ ਵੀ ਆਏ ਸੀ ਸਾਡੇ ਸਾਡੇ ਵਾਲੀ ਤੇ
ਫਿਰ ਰਾਤੀ ਬਸ ਤਿਆਰ ਹੋ ਕੇ ਪੂਜਾ ਘਰ ਕਰਕੇ ਔਰ ਗੁਰਦੁਆਰੇ ਗਏ ਸੀ। ਔਰ ਆ ਕੇ ਕੈਂਡਲਸ ਵਗੈਰਾ ਲਗਾਈਆਂ ਹਨਾ ਮੋਮਬੱਤੀਆਂ, ਦੀਏ ਲਗਾਏ। ਰੰਗੋਲੀ ਨੂੰ ਸਜਾਇਆ। ਇਹ ਸਭ ਕੀਤਾ ਸੀ ਫਿਰ ਉਹੀ ਪਟਾਕੇ ਫੋੜੇ।
ਪਟਾਕੇ ਫੋੜੇ।
ਤੁਸੀਂ ਕੀ-ਕੀ ਕਰਦੇ ਹੋ? ਦੀਵਾਲੀ ਤੇ
ਅਸੀ ਦੀਵਾਲੀ ਤੋ ਪਹਿਲੇ ਤੋਂ ਯੂ ਉਹ ਆਪਣੇ ਰਿਸ਼ਤੇਦਾਰਾ ਦੇ ਘਰ ਜਾਂਨੇ ਆ ਦੀਵਾਲੀ ਦੇ ਕੇ ਆਨੇ ਆ। ਹੁਣ ਫਿਰ। ਉਹੀਉ ਲਾਈਟ -ਲਾਈਟ ਲਗਾਉਂਦੇ ਆ ਇੱਕ ਦਿਨ 'ਚ' ਸਾਡੇ ਲਾਈਟ ਦੋ ਦਿਨ ਪਹਿਲੇ ਲੱਗ ਜਾਂਦੀ ਹੈ, ਦੁਸਿਹਰਾ ਨੀ ਹੁੰਦਾ ਤਾਂ।
ਹਾਂਜੀ।
ਹੁੰਦੀ ਆ ਦੂਏ ਦਿਨ। ਸੋਰੀ ਹਾਂ ਉਹਦੇ ਤੇ ਲੱਗ ਜਾਂਦੀਆਂ ਨੇ।
ਅੱਛਾ ਤੁਹਾਡੇ ਉੱਥੇ ਕੋਈ ਮੇਲਾ ਲੱਗਦਾ ਦੀਵਾਲੀ ਮੇਲਾ।
ਦੀਵਾਲ਼ੀ ਮੇਲਾ ਨਹੀਂ- ਨਹੀਂ ਇੱਧਰ ਦੀਵਾਲੀ ਦੀਵਾਲੀ ਦਾ ਮੇਲਾ ਨੀ ਉਹ ਦੁਸਹਿਰੇ ਦਾ ਲੱਗਦਾ ਹੈ ਉਸ ਤੋਂ ਥੋੜੇ ਦਿਨ ਪਹਿਲੇ।
ਹਮ।
ਮ ਇੱਕਦਮ ਤੇ ਰਸ ਇੱਕਦਮ ਤੇ ਰਸ ਦਾ ਲੱਗਦਾ ਹੈ ਹਾਂ।
ਤੋ ਮਨਪਸੰਦ ਮਿਠਾਈ ਕੌਣ ਸੀ ਹੈਗੀ ਹੈ, ਦੀਵਾਲੀ ਤੇ ਖਾਣ ਵਾਸਤੇ
ਦੀਵਾਲੀ ਦੇ ਖਾਣ ਵਾਸਤੇ ਅਹ ਟੋਡਾ-ਟੋਡਾ ਵਧੀਆ ਲੱਗਦਾ ਮੈਨੂੰ
ਅੱਛਾ ਮੈਨੂੰ ਤੇ ਕਾਫੀ ਕੁਝ ਮੈਨੂੰ ਤੇ ਕਾਜੂ ਕਤਰੀ ਜਾਂ ਰਸਗੁੱਲੇ ਸਭ ਤੋਂ ਵਧੀਆ ਲੱਗਦੇ ਫੇਅ ਖਾਣੀ। ਹਾਂਜੀ।
ਵਗੈਬਲੇ ਲੈ
ਨਹੀ-ਨਹੀ ਵਾਈਟ ਵਾਲੇ ਰਸਗੁੱਲੇ ਚਿੱਟੇ ਵਾਲ ਹਾਂ। ਹੋਰ ਤੁਹਾਡਾ ਕੌਣ ਸ ਮਨਪਸੰਦ ਫੈਸਟੀਵਲ ਹੈਗਾ।
ਮੇਰਾ ਮਨਪਸੰਦ ਫੈਸਟੀਵਲ ਗੁਰਪੁਰਬ
ਹਾਂਜੀ ਅੱਛਾ ਹਾਂ, ਤੁਸੀਂ ਕੀ-ਕੀ ਕਰਦੇ ਹੋ ਗੁਰੂਪੁਰਬ 'ਤੇ
ਗੁਰਪੂਰਬ ਨਹੀਂ ਉਹ ਨ ਕਿਰਤਰ ਹੁੰਦਾ ਨਾ ਤੇ ਉਹਦੇ ਵਿੱਚ ਮੈਂ ਇੱਕ ਮਤਲਬ ਉਹ ਪਲੇਅਰ ਹੈਗਾ ਤੇ ਉੱਥੇ ਕਰਦੇ ਆ ਅਸੀਂ
ਅੱਛਾ, ਅਸੀਂ ਵੀ ਗੁਰਪੁਰਬ 'ਤੇ ਅ ਨਗਰ ਕੀਰਤਨ ਹੁੰਦਾ ਐ, ਸਮਾਗਮ ਹੁੰਦੇ ਐ। ਇੱਥੇ ਜਾਂਦੇ ਆ ਔਰ ਫੇਰ ਬਾਕੀ ਅਹ ਕਈ ਵਾਰੀ ਅਸੀਂ ਗੁਰਦੁਆਰੇ ਜਾ ਕੇ ਵੀ ਮੋਮਬੱਤੀ, ਦੀਏ ਵਗੈਰਾ ਲਗਾ ਦਿਣੇ ਆ
ਹਾਂ, ਉਹ ਤੇ ਅਸੀਂ ਲਾਣੇ ਆ
ਹਾਂ ਜਾਂ ਥੋੜੇ ਇੱਕ ਵਾਰੀ ਪਿਛਲੀ ਵਾਰ ਮੈਂ ਰੰਗੋਲੀ ਵੀ ਬਣਾਈ ਸੀ। ਗੁਰਪੂਰਬ
ਹੈਅ
ਪਿਛਲੀ ਵਾਰ ਮੈਂ ਗੁਰੂਪੁਰਬ ਤੇ ਨਾ ਅਹ ਦੀਏ ਦੇ ਨਾਲ ਐਵੇਂ ਡਿਜ਼ਾਇਨ ਬਣਾਇਆ ਸੀ
ਕਿਹੜਾ ਡਿਜ਼ਾਈਨ
ਹਾਂਜੀ।
ਕੌਣ ਸਾ ਡਿਜ਼ਾਈਨ
ਡਿਜ਼ਾਇਨ ਬਣਾਇਆ ਸੀ, ਹੁਣ ਉਹ ਤਾਂ ਮੈਨੂੰ ਯਾਦ ਤੇ ਨਹੀਂ ਐ ਕਿ ਕੀ ਕਾਫ਼ੀ ਸਾਲ ਪਹਿਲੇ ਬਣਾਇਆ ਸੀ, ਬਾਕੀ ਪਟਾਕੇ ਵੀ ਪਏ ਹੁੰਦੇ ਨੇ ਤੇ ਅਸੀਂ ਉਹ ਵੀ, ਪੜਾਉਂਦੇ ਆ ਗੁਰੂਪੁਰਬ ਤੇ
ਪਤਾ, ਅੱਛਾ।
ਤੁਹਾਨੂੰ ਹੌਲੀ ਵਧੀਆ ਲੱਗਦੀ ਏ?
ਹੋਲੀ, ਨਾ ਥੋੜੀ ਬਹੁਤ ਇਹਨੀ ਨੀ ਫੇਰ ਅਸੀਂ ਅਸੀ ਜਾ ਮੈਂ ਹੋਲੀ ਤੇ ਹੋਲਾ-ਮਹੱਲਾ ਜਾਣਾ ਜ਼ਿਆਦਾ ਪਸੰਦ
ਅੱਛਾ, ਸਾਡੇ ਤੇ ਬੜੇ, ਅਹ ਇੱਕ ਸਾਲ ਪੁਰਾਣੇ ਕਲਰਸ ਪਏਦੇ ਨੇ ਅਸੀਂ ਤੇ ਹਰ ਸਾਲ ਉਹੀ ਉਹ ਲਗਾ ਕੇ ਹਲਕੇ-ਹਲਕੇ ਖ਼ਤਮ ਕਰ ਦਿੰਦੇ ਆ ਹੋਲੀ
ਅੱਛਾ, ਇਹਨੀ ਫਿੱਕੀ ਹੋਲੀ, ਇਹਨੀ ਫਿੱਕੀ ਹੋਲੀ
ਹਾਂ, ਅਸੀਂ ਹੋਲੀ ਤੋਂ ਜ਼ਿਆਦਾ ਕੁੱਛ ਕਰਦੇ ਨੀ ਕਲਰਸ ਪਏਦੇ ਨੇ ਉਹ ਲਗਾ ਲੈਂਣੇ ਆ ਇੱਕ ਪਿਚਕਾਰੀ ਪਈ ਦੀ ਐ
ਹਾਂ।
ਉਹ ਇੱਕ-ਦੋ ਪਿਕਚਕਾਰੀਆਂ ਹੈਗੀਆਂ ਨੇ ਬਾਕੀ ਇਸ ਬਾਰ ਅਸੀਂ ਥੋੜੇ ਬੈਲੂਨਜ ਗੁਬਾਰੇ ਐਵੇਂ ਪਾਣੀ ਵੇਲੇ ਜੋ ਹੁੰਦੇ ਐ ਨਾ ਉਹਦੇ ਨਾਲ ਥੋੜਾ ਗਿਆ ਆ ਸੀ ਔਰ ਉਹ ਵੀ ਕੀਤਾ ਸੀ, ਅਸੀਂ ਅਹ ਉਹ ਇੱਕ ਨਾ ਕਲਰ ਬੋਮ ਹੁੰਦੇ ਆ ਨਾ
ਹਾਂ।
ਉਹ ਦੋ ਹੈਗੇ ਸੀ ਦੋ-ਤਿੰਨ ਉਹ ਕੀਤੇ ਸੀ ਉਡਾਏ। ਅੱਛਾ, ਨਹੀਂ ਜਿੱਥੇ ਅਸੀਂ ਅਹ ਅ ਜੀ ਜਿੱਥੇ ਅਸੀਂ ਰਹਿੰਦੇ ਆ ਨਾ ਉੱਥੇ ਤੇ ਹੋਲੀ ਜ਼ਿਆਦਾ ਖੇਡੇ ਈ ਨਹੀਂ।
ਅੱਛਾ ਨਹੀਂ ਖੇਡਦੇ।
ਉੱਥੇ ਅਗਰ ਤੁਸੀਂ ਬਾਹਰ ਜਾਓਗੇ ਤੇ ਕੋਈ ਤੁਹਾਨੂੰ ਮਿਲਦਾ ਹੀ ਨਹੀ ਐ ਸਿੰਗਲ ਬੰਦਾ ਨਹੀ ਮਿਲਦਾ। ਹੋਲੀ ਖੇਡਦੇ ਹੋਇਆ, ਬੜੇ ਘੱਟ ਹੀ ਖੇਡਦੇ ਨੇ।
ਹਮ, ਗੁਰੂ ਗ੍ਰੰਥ ਤੇ ਸਾਨੂੰ ਬੜਾ ਮਜ਼ਾ ਆਂਦਾ। ਲੱਗਦੇ ਟਾਈਮ, ਟਾਈਮ ਹੀ ਲੱਗਜੂ, ਬੱਸ ਜਾਨੇ ਹਾਂ ਉੱਥੇ।
ਗੁਰਬ ਤੋਂ ਗੁਰਪੂਰਬ ਤੇਪਰ ਰਸ਼ ਵੀ ਬੜਾ ਹੁੰਦਾ ਐ ਨਾ।
ਹਾਂ।
ਨਗਰ ਕੀਰਤਨ ਚ ਜਾਓ ਤੇ ਬੜਾ ਰਸ਼ ਹੁੰਦਾ।
ਹਮ ਹਾਂ ਤੁਹਾਡੇ ਧਨ ਤੇ ਰਸ ਮਨਾਂਦੇ ਦੇ ਨੇ ਇੱਥੇ।
ਧਨ ਤੇ ਰਸ ਨਹੀਂ ਵੈਸੇ ਐਵੇਂ ਅਲੱਗ ਤੋਂ ਤੇ ਨਹੀਂ ਮਨਾਂਦੇ। ਅਸੀਂ ਤਾਂ ਵੈਸੇ ਵੀ ਨਹੀਂ ਮਨਾਂਦੇ ਅਸੀਂ ਸ਼ਿਰਫ ਦੀਵਾਲੀ ਮਨਾਉਂਦੇ ਹਾਂ।
ਅੱਛਾ ਔਰ ਦੁਸਹਿਰਾ ਦਿਖਾਦੇ ਨੇ ਮਤਲਬ ਕਿਵੇਂ ਉਹ ਰਾਵਣ ਦਾ ਦਹਿਣ ਵਗੈਰਾ
ਦੁਸਹਿਰਾ -ਦੁਸਹਿਰਾ ਤੇ ਕਈ ਜਗ੍ਹਾ ਰਾਵਣ ਵਗੈਰਾ ਉਦੋਂ ਕਰਦੇ ਆ ਨਾ ਖੜੇ ਵੱਡੇ -ਵੱਡੇ।
ਹਾਂ ਉਹੀਓ ਕਹਿਣਾ ਮੈਂ ਵੀ।
ਹਾਂ ਉਹ ਤੇ ਕਈ ਜਗ੍ਹਾ ਕਰਦੇ ਨੇ।
ਜਿਵੇਂ ਅਸੀਂ ਅਗਰ ਆਪਣੀ ਛੱਤ ਤੇ ਜਾਈਏ ਸਾਨੂੰ ਵੀ ਤਿੰਨ-ਚਾਰ ਜਗ੍ਹਾ ਦੇ ਜਾਂਦੇ ਤੁਸੀਂ ਜਾਦੇ ਹੋ ਜਦੋਂ ਰਾਵਣ ਨੂੰ ਉਹ ਕਰਦੇ ਨੇ ਸੜਾਂਦੇ ਆ।
ਫਿਰ ਕੀ ਹੁੰਦਾ?
ਅੱਛਾ, ਮੈਂ ਤੇ ਸਿਰਫ਼ ਇੱਕ- ਦੋ ਵਾਰੀ ਦੇਖਿਆ ਹੈ। ਹਮ, ਮੈਂ ਜ਼ਿਆਦਾ ਦੇਖਿਆ ਨੀ ਆ ਐਵੇਂ।
ਰਾਵਣ ਦਹਿਨ ਹੁੰਦਾ।
ਹਮ।
ਰਾਵਣ ਦਹਿਨ ਹੁੰਦਾ।
ਹਾਂ ਮੈਂ ਸਿਰਫ਼ ਇੱਕ ਦੋ ਵਾਰੀ ਦੇਖਿਆ ਹੈ।
ਅੱਛਾ‌।
ਹਾਂਜੀ।
ਹੋਰ ਕੋਈ ਫੈਸਟੀਵਲ ਤੁਹਾਨੂੰ ਪਸੰਦ ਆ।
ਬਾਕੀ ਤੇ ਵੈਸੇ ਤੁਹਾਡਾ ਤੇ ਤੁ ਤੁਸੀਂ ਨਵੇਂ ਕੱਪ ਕੱਪੜੇ ਲੈਂਦੇ ਹੋ ਦੀਵਾਲੀ ਤੇ ਤੁਹਾਨੂੰ ਦੀਵਾਲੀ ਸਭ ਤੋਂ ਵਧੀਆ ਕੀ ਲੱਗਦਾ ਮਤਲਬ ਸਭ ਤੋਂ ਵਧੀਆ ਚੀਜ਼ ਕੀ ਲੱਗਦੀ ਹੈ ਕਰਨਾ।
ਦੀਵਾਲੀ ਸਭ ਤੋਂ ਵਧੀਆ ਜੀ ਗੈਦਰਿੰਗ ਮਤਲਬ ਬੰਦਿਆਂ ਨੂੰ ਮਿਲਣ ਜਾਂਦੇ ਆ ਅਸੀਂ ਵੈਲੂ ਵਗੈਰਾ ਉਹਨਾਂ ਨੂੰ ਮਿਲਾਵ ਹੋ ਜਾਂਦਾ।
ਜੇ ਹੀ ਵਧੀਆ ਲੱਗਦੀਆਂ ਨੇ ਤਿਆਰ ਹੋਣਾ ਫਿਰ ਗੁਰਦੁਆਰੇ ਜਾਣਾ। ਪੂਜਾ ਕਰਨਾ ਮਿਠਾਈਆਂ ਖਾਣਾ।
ਦੀਏ ਜਲਾਨਾ ਰੰਗੋਲੀ ਸਭ ਕੁਝ ਹੀ ਵਧੀਆ ਹੁੰਦਾ, ਅਸੀਂ ਵੈਸੇ ਕਾਫੀ ਟਾਈਮ ਤੋਂ ਰੰਗੋਲੀ ਨੀ ਬਣਾਈ ਸੀ।
ਨਹੀਂ ਬਗਾ ਨਹੀਂ ਬਣਾਈ ਸੀ।
ਹਾਂ ਇਸ ਵਾਰ ਅਸੀਂ ਬਣਾਈ ਸੀ ਪਰ ਅਸੀਂ ਕਲਰ ਲੈ ਕੇ ਆਏ ਸੀ ਕਿਉਂ ਜਿੰਨੀ ਵਾਰ
ਇਕੱਲੇ ਬਣਾਏ ਸੀ ਸੋਡੇ ਮੰਮੀ ਨੇ ਮਿਲ ਕੇ
ਨਹੀਂ- ਨਹੀਂ ਮੇਰੀ ਮੰਮੀ ਨੇ ਬਣਾਈ ਸੀ ਔਰ ਅਸੀਂ ਬਣਾਈ ਸੀ ਇੱਕ- ਦੋ ਰੰਗੋਂ
ਅੱਛਾ ਇੱਕ- ਦੋ ਮੰਮੀ ਨੇ ਬਣਾਈ। ਤਿੰਨ- ਚਾਰ ਤੁਸੀ ਬਣਾਈ ਤੀ।
ਹਾਂਜੀ ਉਹ ਨਾ ਅਸੀਂ ਸਟੈਂ ਲੈ ਆਏ ਸੀ ਗੱਤੇ ਦੇ।
ਹੈਂ।
ਅਸੀਂ ਨਾ ਸਟੈਂਸਿਲ ਜਿਹੇ ਆਉਂਦੇ ਨੇ ਗੱਤੇ ਦੇ ਉਹਦੇ ਤੇ ਔਲਰੇਡੀ ਡਿਜ਼ਾਇਨ ਬਣਿਆ ਹੁੰਦਾ ਹੈ ਉਸ ਸਓਨੂੰ ਰੱਖਣਾ ਏ। ਕਲਰ ਪਾਓ ਉਹਨੂੰ ਚੁੱਕੋ ਐਵੇਂ ਬਣ ਜਾਂਦੇ ਬਾਕੀ ਮੈਂ ਖੁਦ ਵੀ ਆਪਣੇ ਕੋਲੋਂ ਡਿਜ਼ਾਇਨ ਐਡ
ਅੱਛਾ ਤੁਸੀਂ ਆਪਣੇ ਕੋਲੋਂ ਐਡ ਕੀਤਾ।
ਹਾਂ। ਐਵੇਂ, ਅਹ ਕਿਉਂਕਿ ਜਿੰਨੀ ਵਾਰ ਵੀ ਅਸੀਂ ਰੰਗੋਲੀ ਬਣਾਉਂਦੇ ਸੀ ਨਾ
ਹਮ- ਹਮ।
ਸਾਡੀ ਨਾ, ਉਹ ਕਲਰਸ ਨੀ ਵਧੀਆ ਹੁੰਦੇ ਸੀ।
ਅੱਛਾ ਕਲਰਸ ਨੀ ਵਧੀਆ ਹੁੰਦੇ।
ਹਮ ਇਸ ਬਾਰ ਪਰ ਫੇਰ ਅਸੀਂ ਥੋੜੇ ਚੈੱਕ ਕਰਕੇ ਕਲਰ ਲਿੱਤੇ ਤੇ ਇਸ ਬਾਰ ਵਧੀਆ ਵਾਲੇ ਕਲਰ ਆਏ ਨੇ।
ਅੱਛਾ ਔਨਲਾਈਨ ਮੰਗਵਾਏ ਸੀ ਕਿਵੇਂ ਮੰਗਵਾਏ ਸੀ।
ਨਹੀਂ- ਨਹੀਂ ਅਸੀਂ ਜਦੋਂ ਸ਼ੋਪਿੰਗ ਕਰਨ ਗਏ ਸੀ ਨਾ ਦੀਵਾਲੀ ਤੇ।
ਅੱਛਾ। ਅੱਛਾ, ਤੇ ਔਨਲਾਈਨ ਮੰਗਾਣਾ। ਔਨਲਾਈਨ ਮੰਗਵਾਉਣਾ ਸਹੀ ਨਹੀਂ ਹੁੰਦਾ ਫਿਰ
ਔਨਲਾਈਨ ਅਸੀਂ ਤੇ ਦਿਵਾਲੀ ਦੀ ਸ਼ੋਪਿੰਗ ਤੇ ਨਹੀਂ ਕਰਦੇ ਐਮੇ ਅਸੀਂ ਨਾ ਜਾ ਕੇ ਹੀ ਕਰਦੇ ਹਾਂ ਕਿਉਂਕਿ ਪਤਾ ਲੱਗ ਜਾਂਦਾ ਨਾ।
ਅੱਛਾ- ਅੱਛਾ।
ਹਾਂ ਔਰ ਥੋੜ੍ਹਾ ਘੁੰਮਣਾ ਵੀ ਹੋ ਜਾਂਦਾ ਹੈ ਕਿ ਦੀਵਾਲੀ ਹੈ ਪਤਾ ਲੱਗ ਜਾਂਦਾ ਹੈ ਕਿ ਐਵੇਂ ਕੋਈ ਦੀਵਾਲੀ ਮੇਲਾ ਲਿਆ।
ਹਾਂ ਤੇ ਕੋਈ ਨਵੀਂ ਚੀਜ਼ ਵੀ ਖਰੀਦੀ ਸੀ ਫਿਰ ਦੀਵਾਲੀ ਦੇ ਐਤਵਾਰ।
ਹਾਂਜੀ।
ਕੋਈ ਨਵੀਂ ਚੀਜ਼ ਖਰੀਦੀਸੀ ਦੀਵਾਲੀ ਤੇ ਐਸਵਾਰ।
ਇਸ ਵਾਰ ਅਸੀਂ ਦਿਵਾਲੀ ਤੇ ਏਅਰ ਫ੍ਰਏ ਖਰੀਦਿਆ ਸੀ।
ਅੱਛਾ।
ਤੁਸੀਂ ਖ਼ਰੀਦਿਆ ਸੀ ਕੁਛ?
ਅਸੀਂ ਫਰਿੱਜ ਖਰੀਦਿਆ ਸੀ ਇਸ ਵਾਰ।
ਅੱਛਾ, ਅੱਛਾ, ਹੋਰ ਤੁਸੀਂ ਰੰਗੋਲੀ ਬਣਾਉਂਦੇ ਹੋ।
ਨਹੀਂ ਅਸੀਂ ਰੰਗੋਲੀ ਨੀ ਬਣਾਉਂਦੇ ਅਸੀਂ ਬਸ ਲਾਈਟਨਿੰਗ ਬਾਹਰ ਕੇ ਨਾਮ ਆਪਣੀ ਘਰ ਦੀ ਅਤੇ ਫਿਰ ਬਾਹਰ ਅੱਗੇ ਦੀਵੇ ਫਿਰ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਚਲੇ ਜਾਂਦੇ ਹਾਂ ਗੁਰੁਆਰੇ ਦੀਵੇ ਵਗੈਰਾ ਜਗਾ ਕੇ ਆਉਂਦੇ ਮੋਮਬੱਤੀ ਵਗੈਰਾ ਮੱਥਾ ਟੇਕ ਆਦੇ ਆ, ਮੈਂ ਹੀ ਲਗਾਨਾ, ਮੈਂ ਤੇ ਪਾਪਾ।
ਅੱਛਾ, ਸਾਡੇ ਘਰ ਤੇ ਪਾਪਾ ਹੀ ਲਗਾਉਂਦੇ ਨੇ ਲਾਈਟਾਂ।
ਅੱਛਾ, ਐਸ ਵਾਰ ਕੌਣ ਸੇ ਰੰਗ ਕੀ ਲਗਾਈ ਸੀ ਲਾਈਟਾ।
ਅਸੀਂ ਤੇ ਕਲਰਫੁੱਲ ਲਗਾਉਂਦੇ ਹਾਂ। ਸਾਡੇ ਕੋਲ ਉਹੀ ਹੈਗੀਆਂ ਨੇ ਪਰ ਮੇਰਾ ਤੇ ਮਨ ਕਰਦਾ ਹੈ ਕਿ ਸਿਰਫ ਸਿਲਵਰ ਔਰ ਉਹ ਲਗਾਈਏ ਜਾਂ ਫਿਰ ਗੋਲਡਨ।
ਸਿਲਵਰ।
ਹਾਂ ਮੇਰਾ ਮਨ ਕਰਦਾ ਸਿਲਵਰ ਕਲਰ ਜਾਂ ਗੋਲਡਨ ਕਲਰ ਦੀ ਲਾਈਟਾਂ ਲਗਾਈਏ।
ਸਿਲਵਰ, ਸਿਲਵਰ ਕਿਹੜੀ ਹੁੰਦੀ ਹੈ ਸਿਲਵਰ ਤੇ ਅੱਜ ਤੱਕ ਮੈਂ ਦੇਖੀ ਨੀ।
ਨਹੀਂ- ਨਹੀਂ ਸਿਲਵਰ ਵਾਈਟ ਐਵੇਂ ਦੀਆਂ ਹੁੰਦੀਆਂ ਨੇ ਨਾ।
ਹਾਂ ਵਾਈਟ ਹੁੰਦੀ ਹੈ ਸਿਲਵਰੀ ਨੀ ਹੁੰਦੀ।
ਤੇ ਉਵੇਂ ਦੀ ਮੇਰਾ ਮਨ ਕਰਦਾ ਹੈ ਲਗਾਉਣ ਦਾ ਪਰ ਸਾਡੇ ਘਰ ਕਲਰਫੁਲ ਹੈਗੀਆਂ ਨੇ ਫ਼ਿਰ ਅਸੀਂ ਉਹੀਓ ਲਗਾਉਂਦੇ ਹਾਂ।
ਅੱਛਾ।
ਬਾਕੀ ਦੇਖੋ, ਕੀ ਪਤਾ ਇਸ ਦੀਵਾਲੀ ਅਸੀਂ ਉਹੀਓ ਵਾਲੀ ਖਰੀਦ ਕੇ ਲਗਾਈ ਹੈ ਕਿਉਂਕਿ ਦੀਵਾਲੀ ਵੀ ਪਿਛਲੀ ਵਾਰ ਹੁਣ ਕਾਫ਼ੀ ਸਾਲ ਹੋ ਗਏ ਨਾ ਲਾਈਟਾਂ ਨੂੰ ਕੀ ਪਤਾ ਖ਼ਰਾਬ ਹੋ ਗਈ ਹੋਏ।
ਹਮ।
ਅਹੀ ਤੇ ਹੈਗਾ ਨਵੀਂ ਲੈਣੀ ਪੈਂਦੀਆਂ ਨੇ, ਸਾਡੇ ਖਰਾਬ ਹੋ ਜਾਂਦੀਆਂ ਨੇ, ਬਾਂਦਰ ਇੱਥੇ ਬਹੁਤ ਨੇ ਸਾਰੇ ਤੋੜ ਜਾਂਦੇ ਨੇ।
ਅੱਛਾ, ਚਲੋ ਜੀ। ਸ਼ਸ਼ਰੀਕਾਲ।
ਓਕੇ ਜੀ ਸ਼ਸ਼ਰੀਕਾਲ।
ਸਸ਼੍ਰੀ ਕਾਲ।
ਸਿੰਮੀ-ਸਿੰਮੀ।